ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ?
ਘਰ ਸਭ ਵਧੀਆ।
ਸਭ ਵਧੀਆ ਜੀ, ਹੋਰ ਕੀ ਕਰਦੇ ਪਏ ਸੀ।
ਬਸ ਕੱਪੜੇ ਆਇਰਨ ਕਰ, ਰੋਟੀ ਬਨਾ ਕੇ ਹਟੀ ਆ। ਮਲਬ, ਕੱਪੜੇ ਆਇਰਨ ਕਰ ਲਈਏ। ਹੋਰ ਤੁਸੀਂ, ਰੋਟੀ-ਪਾਨੀ ਬਨ ਗਈ?
ਜੀ, ਹਾਂਜੀ, ਮੈਂ ਸੋਚਦੀ ਪਈ ਸੀ ਅੱਜ-ਕੱਲ ਓਨਲਾਈਨ ਤੇ ਓਫਲਾਈਨ ਸ਼ੋਪਿੰਗ ਦਾ ਕਿੰਨਾ ਜਾਦਾ ਟ੍ਰੈਂਡ ਹੋ ਗਿਆ ਨਾ।
ਹੂੰ, ਬੋਤ ਜਾਦਾ। ਮਗਰ ਆਰਾਮ ਵੀ ਬਹੁਤ ਹੋ ਗਿਆ। ਬੋਤ ਟਾਈਮ ਦਾ ਬੱਚਤ ਹੋ ਗਈ ਹੈ।
ਸਹੀ ਗੱਲ ਐ ਤੁਆਡੀ। ਓਨਲਾਈਨ ਸ਼ੋਪਿੰਗ ਨਾਲ ਹੋ ਗਈ ਹੈ ਨਾ, ਸਾਡੀ ਟਾਈਮ ਦੀ ਕਿੰਨੀ ਬੱਚਤ ਹੋ ਜਾਂਦੀ ਐ। ਕਈ ਵਾਰ ਸਾਡੇ ਕੋਲ ਟਾਈਮ ਨਹੀਂ ਹੁੰਦਾ ਅਸੀ ਕਿੱਥੇ ਜਾਣਾ ਹੁੰਦਾ। ਤਾ ਟਾਈ ਬੰਦਾ, ਕੀ ਕਿਤੇ ਬਾਹਰ ਕਈ ਵਾਰ ਜਾਣਾ ਹੁੰਦਾ। ਪੈਕਿੰਗ ਕਰੇ ਕਿ ਬੰਦਾ ਸ਼ੋਪ ਪਿੰਗ ਕਰਨ ਜਾਏ ਫਿਰ।
ਸੱਚਾਈ ਏ ਹੁਨ, ਅ ਕ ਏ ਔਨਲਾਈਨ ਹੋਨੇ ਨਾਲ ਬੰਦਾ ਘਰ, ਪੈਲੀ ਗੱਲਏ ਤੋਂ ਟਰਾਂਸਪੋਰਟ ਦਾ ਖਰਚਾ ਬਚਿਆ, ਤੁਸੀ ਕਿਦੇ ਵਿੱਚ ਜਾਓਗੇ ਤਾਂ ਕੁਛ ਨਾ ਕੁਛ ਤੋਂ ਨਾਲ ਲੈ ਕੇ ਜਾਓਗੇ ਯਾ ਆਟੋ ਵਿੱਚ ਜਾਓਗੇ ਯਾ ਸਕੂਟੀ ਵਿੱਚ ਜਾਓਗੇ, ਤੁਆਡਾ ਪਹਿਲੇ ਤੋਂ ਟਾਈਮ ਵੇਸਟ ਨਾਲੋ ਖਰਚਾ ਵੀ ਅਲੱਗ ਏ ਕਿ ਘਾਰ ਸਮਾਨ ਲੈ ਗੇਆ। ਖਰਚਾ ਦੀ ਗੱਲ ਤੇ ਬਾਦ ਤੇ ਗਈ ਕਿ ਤੁਹਾਡਾ ਟਾਈਮ ਬਹੁਤ ਬਚਦਾ ਵੇ। ਕਿਤੇ ਜਾਨਾ ਵੀ ਤੋ ਬੰਦਾ ਪਾਗਲ ਹੋ ਜਾਂਦਾ ਕਿ ਬਾਰ ਸਮਾਨ ਲੈਨ ਜਾਈਏ ਕਿ ਘਾਰ ਦੀ ਪੈਕਿੰਗ ਕਰੀਏ।
ਸਹੀ ਗੱਲ ਐ।
ਸਵੇਰੇ, ਸਵੇਰੇ ਚਪੱਤੀ ਖਤਮ ਹੋ ਗਈ। ਹੁਨ ਓ ਪਰੇਸਾਨੀ ਇੱਕ ਕਪ ਕੱਪੜੇ ਬਦਲੋ ਨਾਈਟ ਸੂਟ ਪਾਇਆ ਫਿਰ ਚੇਂਜ ਕਰੋ ਫਿਰ ਜਾਓ, ਬਲਿੰਕਿਟ ਤੋਂ ਮੰਗਾਇਆ ਦਸ ਮਿੰਟ ਤੋਂ ਚਪੱਤੀ ਆ ਗਈ ਬਹੁਤ ਆਰਾਮ ਹੋ ਗਿਆ ਔਨਲਾਈਨ ਨਾਲ।
ਉਹ ਤਾਂ ਹੈ ਹੀ ਘਰ ਬੈਠੇ ਤੁਹਾਨੂੰ ਸਾਰੀ ਚੀਜ਼ ਦੇ ਪੰਜ ਜਾਂ ਸੱਤ ਮਿੰਟ ਲੱਗਦੇ ਜਿੰਨੀ ਦੇਰ ਚ ਤੁਸੀਂ ਤਿਆਰ ਹੋਏ, ਇੰਨੀ ਦੇਰ ਚ ਤਾਂ ਉਹ ਚੀਜ਼ ਤੁਹਾਡੇ ਘਰ ਹੀ ਆ ਜਾਏਗੀ।
ਹ ਆਰਾਮ ਹੋ ਗਿਆ ਮਗਰ ਇਸ ਕਾਰਨ ਦੁਕਾਨਦਾਰਿਆਂ ਦਾ ਤਾਂ ਉਨ੍ਹਾਂ ਦੀ ਤਾਂ ਮਾਰ ਖਾ ਗਈ ਨਾ, ਔਨਲਾਈਨ ਹੋਣੇ ਨਾਲ, ਉਹਨਾਂ ਦਾ ਤਾਂ ਨੁਕਸਾਨ ਹੀ ਨੁਕਸਾਨ ਹੋ ਰਿਹਾ। ਬੰਦੇ ਹੁਣ ਦੇਖੋ ਕੱਪੜੇ ਮੰਗਾ ਲਿੱਤੇ। ਔਨਲਾਈਨ ਉਹ ਮੰਗਾਏ ਔਨਲਾਈਨ ਨਹੀਂ ਪਸੰਦ ਰਿਟਰਨ ਚਲੇ ਗਏ। ਪੈਸੇ ਨਾਲੋਂ-ਨਾਲ ਅਕਾਊਂਟ ਤੋਂ ਵਾਪਸ ਆ ਗਏ। ਹੁਣ ਤੁਸੀਂ ਦੁਕਾਨ ਤੇ ਜਾਓਗੇ ਤੋਂ ਉਹ ਲੋਕ ਪੈਸੇ ਰਿਟਰਨ ਤਾਂ ਕਰਦੇ ਨੀ ਉਹਨਾਂ ਨੇ ਤੋਂ ਕ੍ਰੇਡਿਟ ਕਾਰਡ ਬਣਾ ਦੇਗੇ। ਤੁਸੀਂ ਇਹਦੇ ਬਦਲੇ ਦੂਜੀ ਚੀਜ਼ ਲਲੋ।
ਸਹੀ ਗੱਲ ਹੈ ਪਰ ਕਈ ਵਾਰ ਨਾ ਔਨਲਾਈਨ ਫੈਬਰਿਕ ਤਾਂ ਮੈਂ ਫੈਬਰਿਕ ਤਾਂ ਨਹੀਂ ਲੈਂਦੀ ਐਵੇਂ ਕਿਉਂ ਕਵਾਂ।
ਨਹੀਂ-ਨਹੀਂ ਉਹ ਤੋ ਨਹੀਂ ਬੋ ਇੱਕ ਵਾਰ ਮੈਂ ਮੰਗਾਈ ਜੋ ਸੀ ਔਨਲਾਈਨ, ਉਹ ਫੋਟੋ ਵੀ ਸੀ ਬਹੁਤ ਅੱਛੀ ਔਰ ਰੀਜਨੇਬਲ ਰੇਟ ਚ ਜੋ ਆਈ ਇਤਨਾ ਕਪੜਾ ਗੰਦਾ ਆਇਆ ਨਾ ਪੈਸੇ ਚਲ ਤੇ ਮੈਂ ਸੋਚਿਆ ਕਿ ਅੱਛਾ ਲੱਗ ਰਿਹਾ ਚੀਜ਼ ਵੀ ਬਹੁਤ ਅੱਛੀ ਡਿਸਕਾਊਂਟ ਤੇ ਮਿਲ ਰਹੀ ਏ ਮਗਰ ਚੀਜ਼ ਅੱਛੀ ਹੈ। ਫੈਬਰਿਕ ਵਾਲਾ ਕੰਮ ਤਾਂ ਔਨਲਾਈਨ ਹੋ ਹੀ ਨਹੀਂ ਸਕਦਾ।
ਫੈਬਰਿਕ ਤਾਂ ਮੈਂ ਸੱਚੀ ਦੱਸਾਂ ਮੈਨੂੰ ਨਾ ਥੋੜਾ ਜਿਹਾ ਲੱਗਦਾ ਕਿ ਇੱਕ ਵਾਰ ਮੈਂ ਕੀ ਕੀਤਾ ਔਨਲਾਈਨ ਐਵੇਂ ਇੰਸਟਾਗ੍ਰਾਮ ਚ ਵੇਖ ਕੇ ਸੂਟ ਮੰਗਾ ਲਿਆ ਐਪ ਤੋਂ ਉਹ ਪਤਾ ਕੀ ਹੋਇਆ ਫੈਬਰਿਕ ਇੰਨਾ ਥਰਡ ਕਲਾਸ ਉਹਦੇ ਚ ਸਾਰੇ ਫੈਬਰਿਕ ਛੇਦ ਛੇਦ ਜੇ ਹੋ ਰਹੇ ਮੈਂ ਉਹਨੂੰ ਕਿਹਾ ਕਿ ਰਿਟਰਨ ਕਰ ਲੈ ਤਾਂ ਓਨੇ-ਓਨੇ ਕੀ ਕੀਤਾ ਮੈਨੂੰ ਬਲੋਕ ਚ ਪਾ ਦਿੱਤਾ ਮੈਂ ਕਿਹਾ ਇਹ ਕੀ ਗੱਲ ਹੋਈ ਕਿ ਬੰਦਾ ਇੱਕ ਤਾਂ ਤੁਹਾਡੇ ਕੋਲ ਹਜ਼ਾਰ ਰੁਪਏ ਦਾ ਆਪਾਂ ਸੂਟ ਲੀਤਾ ਤੁਸੀਂ ਸਾਨੂੰ ਬਲੋਕ ਚ ਪਾ ਦੋ ਨਾਲ।
ਮੇਰੇ ਬੇਟੇ ਨੇ ਘੜੀ ਵੇਖੀ ਔਨਲਾਈਨ ਇੰਸਟਾਗ੍ਰਾਮ ਤੋਂ ਬੋਲਦਾ ਮੰਮੀ ਦੋ ਹਜ਼ਾਰ ਦੀ ਘੜੀ ਏ ਮੈਨੂੰ ਲੈ ਦੋ ਅੱਛੀ ਲੱਗ ਰਹੀ ਹੈ। ਤੁਸੀਂ ਬੋਲੋ ਗੇ ਜੋ ਬੰਦੇ ਬੱਚੇ ਠੇਲਿਆਂ ਵਿੱਚ ਘੜੀ ਪਹਿਲੇ ਨਹੀਂ ਵੇਚਦੇ ਸੀ। ਰੇਡੀੜੀਆਂ ਵਿੱਚ ਉਹ ਵਾਲੀ ਘੜੀ ਦੋ ਹਜ਼ਾਰ ਦੀ ਹੁਣ ਮੈੰ ਫਿਰ ਮੈਸੇਜ ਕੀਤਾ ਉਸ ਮੇਰਾ ਨੰਬਰ ਬਲੋਕ ਕਰ ਦਿੱਤਾ ਔਰ ਜਦ ਮੈਂ ਰਿਟਰਨ ਬੋਲਦਾ ਮੈਂ ਤਾਂ ਲੈ ਕੇ ਨਹੀਂ ਜਾਂਨਾ ਕਿਉਂਕਿ ਮੇਰੇ ਪੈਸੇ ਕੱਟੀ ਜਾਏੰਗੇ ਦੋ ਹਜ਼ਾਰ ਮੈਨੂੰ ਭਰਨੇ ਪੈ ਜਾਏਗੇ ਫਿਰ ਮੈਂ ਕਿਸੇ ਗਰੀਬ ਦੇ ਪੈਸੇ ਕਿਉਂ ਕੱਟਾਂ ਮਤਲਬ ਫਿਰ ਛੋੜ ਦੇ ਔਨਲਾਈਨ ਇੰਸਟਾਗ੍ਰਾਮ ਤੇ ਤਾਂ ਕੋਈ ਸ਼ੋਪਿੰਗ ਕਰਨ ਵਾਲਾ ਹਾਲ ਹੀ ਨਹੀਂ ਹੈ। ਉਹ ਦਿਖਾਉੰਦੇ ਕੁਛ ਨੇ ਔਰ ਸੈਂਡ ਕੁਛ ਹੋਰ ਕਰਦੇ ਨੇ। ਦੋ ਹਜ਼ਾਰ ਦੀ ਦੋ ਰੁਪਏ ਦੀ ਵੀ ਘੜੀ ਟਾਈਪ ਦੀ ਨੀ ਹੈ ਔਰ ਦੋ ਹਜ਼ਾਰ ਰੁਪਏ ਦੀ ਉਹ ਘੜੀ ਆਈ।
ਸਾਡੇ ਨਾਲ ਵੀ ਇਵੇਂ ਈ ਫਰੋਡ ਹੋਇਆ ਮੈਂ ਸਾਨੂੰ ਮੈਂ ਜਦੋਂ ਨਿਊ-ਨਿਊ ਮਤਲਬ ਔਨਲਾਈਨ ਸ਼ੋਪਿੰਗ ਸਟਾਰਟ ਹੋਈ ਸੀ ਮੇਰਾ ਬੇਟਾ ਛੋਟਾ ਸੀ ਉਹਨੇ ਵੀ ਵੇਖਿਆ ਫੋਨ ਵਿੱਚ ਵਾਚ ਜੀ ਜਿਹੜੀ ਸਮਾਰਟ ਵਾਚਾਂ ਸਟਾਰਟ ਹੀ ਹੋਈ ਸੀ ਤਾਂ ਮੈਨੂੰ ਕਹਿੰਦਾ ਮੰਮੀ ਮੈਂ ਵੀ ਲੈਣੀਆਂ। ਫਿਰ ਉਹਨੇ ਔਨਲਾਈਨ ਔਰਡਰ ਕਰ ਦਿੱਤੀ ਤਾਂ ਉਹ ਆ ਤਾਂ ਵਧੀਆ ਗਈ ਸੀ ਪਰ ਇਹਦੀ ਨਾ ਚਲਦੀ ਸਹੀ ਨਹੀਂ ਪਈ ਸੀ ਤਾਂ ਫਿਰ ਅਸੀਂ ਰਿਟਰਨ ਚ ਪਾ ਤੀ ਉਹਦੇ ਚ ਰਿਟਰਨ ਦਾ ਓਪਸ਼ਨ ਵੀ ਸੀ ਉਹ ਡਿਲੀਵਰੀ ਬੋਆਏ ਘਰ ਤੋਂ ਆ ਕੇ ਲੈ ਵੀ ਗਿਆ ਤਾਂ ਵਾਪਿਸ ਸਾਡੀ ਕੋਈ ਆਈ ਨੀ ਵੋਚ ਹੀ ਨਹੀਂ ਆਈ ਕੌਲ ਕਰਦੇ ਆ ਤਾਂ ਕੋਲ ਪਿੱਖ ਹੀ ਨਹੀਂ ਉਹ ਕਹਿੰਦੇ ਸਾਨੂੰ ਮਿਲੀ ਨੀ ਤੁਹਾਡੀ ਵੋਚ।
ਇਹੀ ਹੁੰਦਾ ਇੰਸਟਾਗ੍ਰਾਮ ਤੋਂ ਤਾਂ ਬਹੁਤ ਫਰੋਡ ਉਹਦੇ ਤੋਂ ਕੋਈ ਔਨਲਾਈਨ ਸ਼ੋਪਿੰਗ ਬੰਦਾ ਕਰ ਹੀ ਨਹੀਂ ਸਕਦਾ ਕੁੱਝ ਜਗ੍ਹਾ ਔਨਲਾਈਨ ਸਹੀ ਹੈ ਕੁੱਝ ਜਗ੍ਹਾ ਔਨਲਾਈਨ ਇਕਦਮ ਬੇਕਾਰ ਏ ਬੰਦਾ ਫਸ ਜਾਂਦਾ।
ਜਿਹੜੀ ਟੈਸਟਡ ਐਪ ਨੇ ਜਿਹੜਾ ਤੁਹਾਨੂੰ ਪਤਾ ਵੀ ਇਥੇ ਤਾਂ ਰਿਟਰਨ ਪੋਲਿਸੀ ਵੀ ਹੈ ਸਭ ਕੁਛ ਹੈ ਉਹ ਤਾਂ ਚਲੋ ਫਿਰ ਵੀ ਵਧੀਆ ਹੈ ਉਹਦੇ ਚ ਤਾਂ ਚਲੋ ਕਈ ਵਾਰ ਹੁੰਦਾ ਕਿ ਅਸੀਂ ਕੋਈ ਚੀਜ਼ ਨਹੀਂ ਵੀ ਪਸੰਦ ਆਂਦੀ ਤਾਂ ਆਪਾਂ ਰਿਟਰਨ ਡਾਲ ਦਿੰਦੇ ਨੇ ਉ
ਹਮ ਪੈਸੇ ਤੋਂ ਤੁਹਾਡਾ ਜੇਕਰ ਨਾ ਪਿਕਅਪ ਨਾ ਹੋਏਗਾ ਤੁਹਾਨੂੰ ਪੰਜ ਤੋਂ ਸੱਤ ਮਿੰਟ ਲੱਗਦੇ ਨੇ ਪੈਸੇ ਰਿਫੰਡ ਆ ਜਾਂਦੇ ਨੇ ਅਕਾਊਂਟ ਤੇ ਜੇਕਰ ਮਿੰਤਰਾ ਹੋ ਗਿਆ ਨਾਇਕਾ ਹੋ ਗਿਆ ਕੌਸਮੈਟਿਕ ਦਾ ਸਮਾਨ ਮੰਗਾਨਾ ਪਹਿਲੇ ਬੰਦਿਆਂ ਨੂੰ ਸਟੋਰ ਜਾਣਾ ਪੈਂਦਾ ਸੀ ਅੱਜ ਕੱਲ੍ਹ ਨਾਇਕਾ ਤੇ ਮੰਗਾਉ ਮੈਨੂੰ ਲੱਗਦਾ ਤਿੰਨ ਦਿਨ ਤੱਕ ਉਹ ਘਰ ਡਲੀ ਤਿੰਨ ਦਿਨ ਲਗਦੇ ਨੇ ਤਿੰਨ ਦਿਨ ਵਿੱਚ ਘਰ ਓ ਡਿਲੀਵਰੀ ਸਾਰਾ ਸਮਾਨ ਮਗਰ ਨਾਇਕਾ ਤਾਂ ਓਂ ਸਭ ਸੇ ਬੈਸਟ ਐ ਕੌਸਮੈਟਿਕ ਦਾ
ਨਹੀਂ ਉਹ ਤਾਂ ਹੈ ਈ ਔਨਲਾਈਨ ਤਾਂ ਵਧੀਆ ਮਤਲਬ ਨਾਮ ਮਤ ਲਉ ਕਿਸੇ ਵੀ ਐਪ ਕਾ
ਬਹੁਤ ਆਰਾਮ ਹੋ ਗਿਆ ਆਰਾਮ ਵੀ ਬੰਦਿਆਂ ਨ ਦੇਖੁ ਹੁਣ ਜੋਬ ਕਰਨੇ ਵਾਲਿਆਂ ਨੂੰ ਕੋਈ ਸਮੇਂ ਨਹੀਂ ਹੁੰਦਾ ਅੱਜ ਕੱਲ ਤਾਂ ਤੁਸੀਂ ਗਰੋਸਰੀ ਹੋ ਗਿਆ ਵੈਜੀ ਸਭ ਆਪਣਾ ਔਨਲਾਈਨ ਬਲਿੰਕਟ ਤੋਂ ਮੰਗਾ ਲਓ। ਇਹ ਕਿ ਫਰੈਸ਼ ਆਂਦੇ ਨੇ ਸਮਾਨ
ਏ ਨਾ ਜਿਵੇ ਹੁਣ ਕਈ ਵਾਰ ਹੁੰਦਾ ਐ ਜਿਹੜਾ ਸਰਫ ਵਗੈਰਾ ਆਪਾਂ ਹੁਣ ਯੂਜ ਕਰਦੇ ਆ ਲਿਕਵਡ ਵਗੈਰਾ ਉਹ ਔਨਲਾਈਨ ਅਗਰ ਆਪਾਂ ਮਾਰਕਿਟ ਚ ਲੈਣ ਜਾਂਦੇ ਆ ਤਾਂ ਸਾਨੂੰ ਮਹਿੰਗੇ ਮਿਲਦੇ ਨੇ ਔਰ ਆਪਾਂ ਜਦੋਂ ਔਨਲਾਈਨ ਕਿੰਨਾ ਡਿਸਕਾਊਂਟ ਮਿਲ ਜਾ ਤਾ ਕਈ ਵਾਰ ਹੁੰਦਾ ਐ ਕਿ ਕੋਈ ਕੂਪਨ ਵਗੈਰਾ ਆ ਜਾਂਦਾ ਕੋਈ ਫੈਸਟਿਵਲ ਹੁੰਦਾ ਉਥੇ ਕਿੰਨਾ ਡਿਲੀਵਰੀ ਚਾਰਜ ਇੱਕ ਫਰੀ ਓਰ ਇੱਕ ਦਸ ਮਿੰਟ ਚ ਚੀਜ਼ ਤੁਹਾਡੇ
ਹੁਣ ਜੀਉ ਮਾਰਟ ਤੋ ਪੰਜ ਸੋ ਤਕ ਦਾ ਸਮ ਸਮਨ ਫ੍ਰੀ ਸੀ। ਬੰਦੇ ਤੋਂ ਉਝ ਵੀ ਅਟਰ੍ਰੈਕਟ ਕਰਨੇ ਸ ਕੁਛ ਨ ਪੰਜ ਸੌ ਤੱਕ ਦਾ ਤੁਸੀਂ ਕੋਈ ਵੀ ਸਮਾਨ ਮੰਗਾਓਗੇ ਉਹਦਾ ਕੋਈ ਚਾਰਜਿਸ ਨਹੀਂ ਲੱਗਿਆ ਤਾਂ ਬੰਦਾ ਅਟਰੈਕਟ ਤਦੋਂ ਹੀ ਤਾ ਹੁੰਦਾ ਵੇ ਜਦੋਂ ਬਚੇਗਾ ਤਾਂ ਇਨਸਾਨ ਇਹ ਸੋਚੇਗਾ ਨਾ ਦੋ ਪੈਸੇ ਬਚਾਈਏ ਅਸੀਂ
ਕੀ ਕਈ ਵਾਰ ਕੀ ਪਤਾ ਕੀ ਹੁੰਦਾ ਓਨਲਾਈਨ ਉਹ ਇਨਾ ਅਟਰੈਕਟ ਕਰ ਦਿੰਦੇ ਅਸੀਂ ਮਨਾਣੀ ਮਕਾ ਮੰਗਾਣੀ ਇੱਕ ਚੀਜ਼ ਹੁੰਦੀ ਐ ਸਾਨੂੰ ਲੱਗਦਾ ਨਾਲ ਇਹਦੇ ਹਾਂ ਇਹਦੇ ਨਾਲ ਇਹ ਵੀ ਮੰਗਾ ਲਈਏ ਉਹ ਫਿਰ ਸਾਨੂੰ ਦਿਖ ਤ ਉਹੀ ਤਾਂ ਕਹਿ ਰਹੀ ਆ ਅ ਉਹ ਹੁੰਦਾ ਐ ਨਾ ਬੰਦੇ ਨੂੰ ਲਾਲਚ ਆ ਜਾਂਦਾ ਐ ਏਹ ਇਹਦੇ ਨਾਲ ਏਦਾ ਸਾਡਾ ਡਿਲੀਵਰੀ ਚਾਰਜ ਨਈ ਲੱਗੇਗਾ ਔਰ ਕਈ ਵਾਰ ਹੁੰਦਾ ਐ ਕਿ ਪੰਜ ਸੌ ਦ ਦੱਸ ਮੰਨ ਲਓ ਤਾਂ ਪੰਜਾਹ ਰੁਪਏ ਦਾ ਤੁਹਾਡਾ ਕੂਪਨ ਲੱਗ ਜਊਗਾ ਡਿਸਕਾਊਂਟ ਮਿਲ ਜਾਏਗਾ ਉਹ ਆਪਾਂ ਡਿਸਕਾਊਂਟ ਦੇ ਲਾਲਚ ਇਸ ਚੱਕਰ ਚ ਸਮਾਨ ਔਡਰ ਕਰ ਦੇਈਦਾ
ਉਹ ਤੋਂ ਗੱਲ ਸੀ ਹੁਣ ਦੇਖੋ ਤੁਸੀਂ ਸ਼ੈਂਪੂ ਸ਼ੂਪੁ ਸਟੋਰ ਤੇ ਉਹ ਲੋਕ ਤਾਂ ਪੂਰਾ ਐਮ ਆਰ ਪੀ ਲੈਂਦੇ ਨੇ ਓਨਲਾਈਨ ਤੁਹਾਨੂੰ ਦਸ ਪੰਦਰਾਂ ਵੀ ਹਮੇਸ਼ਾ ਡਿਸਕਾਂਟ ਮਿਲਦਾ
ਕਈ ਵਾਰ ਤਾਂ ਫਿਫਟੀ-ਫਿਫਟੀ, ਫਿਫਟੀ ਪਰਸੈਂਟ ਡਿਸਕਾਊਂਟ ਤੇ ਲਿੱਤੇ ਮੈਂ ਤਾ, ਮੈਂ ਤਾਂ ਕਈ ਐਪ ਚ ਐਵੇਂ ਜੀਆ ਹੁੰਦੀਆਂ ਨੇ ਜਿਵੇਂ ਫਿਫਟੀ ਪਰਸੈਂਟ ਡਿਸਕਾਉਂਟ ਲੱਗਦੈ ਐ ਨਾ ਮੈ ਤਾਂ ਫਟਾਫਟ ਓਡ ਮੈਂ ਤਾਂ ਆਪ ਐਵੇਂ ਈ ਕਰਦੀ ਆ ਔਡਰ ਕਰ ਦਿਨੀ ਆ
ਬੰਦਾ ਕਾਰਡ ਤੇ ਪਾ ਕੇ ਰੱਖਦਾ ਜਿਸ ਦਿਨ ਪੂਰਾ ਡਿਸਕਾਊਂਟ ਉਸ ਦਿਨ ਆਪਣਾ ਮੰਗ ਲੇ ਆਰਾਮ ਤੋਂ ਬਹੁਤ ਐ ਦੇਖੋ ਡਿਸਕਾਊਂਟ ਵੀ ਚੀਜ਼ਾਂ ਮਿਲ ਗਈਆਂ ਟਾਈਮ ਦੀ ਬੱਚਤ ਵੀ ਹੋਗੇ
ਫਾਇਦੇ ਵੀ ਐ ਦੇਖੋ ਨੁਕਸਾਨ ਵੀ ਐ ਹਰ ਚੀਜ਼ਾਂ ਦਾ ਔਨਲਾਈਨ ਦਾ ਵੀ ਤੇ ਔਫਲਾਈਨ ਦਾ ਵੀ ਔਨਲਾ ਦੇਖੋ ਅਸੀ ਮਾਰਕੀਟ ਚ ਜਾ ਕੇ ਸੀ ਲੈਣੇ ਆ ਕਈ ਵਾਰ ਹੁੰਦਾ ਐ ਕਿ ਇੱਕ ਲੈਣੀ ਇੱਕ ਚੀਜ਼ ਹੁੰਦੀ ਏ ਪਸੰਦ ਕਾਫੀ ਸਾਰੀ ਮਤਲਬ ਉੱਥੇ ਜਾ ਕੇ ਦੇਖਦਿਆਂ ਤਾਂ ਇਹ ਵੀ ਚ ਚਾਈ, ਚਾਈਦਾ ਸੀ ਸਾਨੂੰ ਚਲੋ ਬੰਦਾ ਇਸੇ ਬਹਾਣੇ ਥੋੜਾ ਜਿਹਾ ਆਊਟ ਟਿੰਗ ਵੀ ਹੋ ਜਾਂਦੀ ਐ ਬਾਹਰ ਘੁੰਮ ਫਿਰ ਵੀ ਲੈਂਦਾ
ਉਹ ਤੋਂ ਗੱਲ ਸਹੀ ਅੱਜ ਕੱਲ੍ਹ ਤਾਂ ਉਹ ਵੀ ਖ਼ਤਮ ਹੋ ਗਿਆ ਪਹਿਲੇ ਕਿਤੇ ਵੀ ਸ਼ੋਪਿੰਗ ਕਰਨਾ ਜਾ ਨਾ ਹੁੰਦਾ ਸੀ ਪਰਿਵਾਰ ਦੇ ਸਾਰੇ ਬੰਦੇ ਕੱਠੇ ਹੁੰਦੇ ਸੀ ਕੱਠੇ ਜਾਣਾ ਖਾਣਾ ਪੀਣਾ ਘੁੰਮਦੇ ਫਿਰਦੇ ਆਉਣਾ ਅੱਜ ਕੱਲ ਇਤੇ ਕੰਸਰਟਿਵ ਬੰਦੇ ਹੋ ਗੇਨ ਕਿ ਆਪਣੀ ਔਨਲਾਈਨ ਮੰਗਗਾ ਲੈਣਾ ਆਪ ਪਾਸ ਪਹਿਲੇ ਇੱਕ ਦੂਜੇ ਦੀ ਪਸੰਦ ਬਿਨਾਂ ਬੰਦਾ ਕੱਪੜਾ ਵੀ ਨਹੀਂ ਪਾਉਂਦਾ ਸੀ ਕਿ ਨਹੀਂ ਉਹਨੂੰ ਦਿਖਾਨਾ ਵੇ ਅੱਛਾ ਲੱਗ ਰਿਹਾ ਤਾਂ ਅਸੀਂ ਲਵਾਂਗੇ ਨਹੀਂ ਤੋਂ ਨਹੀਂ ਅੱਜ ਕੱਲ੍ਹ ਤਾਂ ਆਪਣਾ ਆਪਣਾ ਹੋ ਗਿਆ ਅਸੀਂ ਪਾਇਆ ਸਾਨੂੰ ਪਸੰਦ ਹੈ ਸਾਨੂੰ ਦੂਜਿਆਂ ਨਾਲ ਕੋਈ ਦਿਖਾਣੇ ਦਾ ਕੋਈ ਕਿੰ ਦਾ ਕੋਈ ਸੀਨ ਹੀ ਨਹੀਂ ਰਹਿ ਗਿਆ
ਅੱਜ ਕੱਲ ਤਾਂ ਬੱਚੇ ਵੀ ਕੀ ਕਰਦੇ ਨੇ ਓਨਲਾਈਨ ਦੇਖਦੇ ਨੇ ਇਹ ਚੀਜ਼ ਵਧੀਆ ਲੱਗਦੀ ਪਈ ਐ ਚੱਲ ਐਡ ਟੂ ਕਾਰਟ ਕੀਤਾ ਤਾਂ ਓਡਰ ਕਰ ਦਿੱਤਾ ਜਦੋਂ ਘਰ ਆਉਂਦੀ ਆ ਤਾਂ ਹਾਂ ਵੀ ਪੈਸੇ ਪੇ ਕਰਦੋ ਤੁਸੀਂ
ਹਾਂ ਬੱਚੇ ਇੱਕੇ ਨੀ ਕਰਦੇ ਨੇ ਤੁਸੀਂਤੋ ਮੰਗਾ ਕੇ ਦੇਣਾ ਸੀ ਤੋ ਅਸੀਂ ਤੋਂ ਮਤਲਬ ਆਪਣੇ ਔਡਰ ਕਰ ਦਿੱਤਾ ਆਪੇ ਆਏਗਾ ਹੋਮ ਤੇੇ ਆਪੇ ਮੰਮੀ ਪੈਸੇ ਪਾ ਦੇਂਗੇ ਦੇ ਦਿੰਗੇ ਉਹਨਾਂ ਨੂੰ
ਸਹੀ ਗੱਲ ਹੈ ਤੁਹਾਡੀ ਔਨਲਾਈਨ ਦੇਖੋ ਸ਼ੋਪਿੰਗ ਦੇ ਫਾਇਦੇ ਵੀ ਹੈ ਤਾਂ ਸਾਨੂੰ ਨੁਕਸਾਨ ਵੀ ਹੈ
ਹਮ ਆਰਾਮ ਵੀ ਹੋ ਗਿਆ ਨੁਕਸਾਨ ਤੋਂ ਦੁਕਾਨਦਾਰਾਂ ਵਾਸਤੇ ਤਾਂ ਬਹੁਤ ਨੁਕਸਾਨ ਹੋ ਗਿਆ ਨਲਾਈਨ ਸ਼ੋਪਿੰਗ ਕਰਨੇ ਨਾਲ ਉਹਨਾਂ ਦਾ ਬਾਜ਼ਾਰ ਖਤਮ ਹੋ ਗਿਆ ਮਾਰਕੀਟ ਇੱਕਦਮ ਈ ਨਾ ਦੇ ਬਰਾਬਰ ਹੁਣ ਹੋ ਗਿਆ ਗਿਆ
ਸਹੀ ਗੱਲ ਹੈ ਤੁਹਾਡੀ।
ਪਤਾ ਵੇ ਕਿ ਪਹਿਲੇ ਬੰਦੇ ਚੇਚਾ ਦੁਕਾਨ ਜਾਂਦੇ ਸੀ ਖਰੀਦਨ, ਹੁਣ ਨਲਾਈਨ ਹੋਣ ਨਾਲ ਦੁਕਾਨਾਂ ਦੇ ਤਾਂ ਬਹੁਤ ਸੇਲ ਘੱਟ ਗਈ ਏ।
ਨਹੀਂ ਉਹ ਤਾਂ ਹੈ। ਦੇਖੋ ਏਹ ਤਾਂ ਦੋਨਾਂ ਨੂੰ ਸੋਚਣਾ ਚਾਹੀਦਾ। ਏ ਹੈ ਕਿ ਔਨਲਾਈਨ ਆਪਾਂ ਜਿਹੜੀ ਚੀਜ਼ ਲੈਣੀ ਹੈ, ਉਹ ਔਨਲਾਈਨ ਲੈਣੀ ਹੈ, ਦੇਖ ਕੇ ਲੈਣੀ ਚਾਹੀਦੀ ਹੈ, ਔਰ ਜਿਹੜੀ ਔਫ ਲਾਈਨ ਲੈਣੀ ਆ ਉਹ ਔਫ--ਲਾਈਨ ਲੈਣੀ ਆ ਚੀਜ਼ ਆਪ
ਬਸ ਇਹ ਗੱਲ ਨਾ ਕਿ ਟਾਈਮ ਦੀ ਬੱਚਤ ਚੱਲਦੇ ਇਨਸਾਨ ਬੋਲੇ ਨਾ, ਸਵੇਰੇ ਚਪੱਤੀ ਦੇ ਆਲਸ ਲੱਗਦਾ ਪਏ ਕਿ ਅਸੀਂ ਹੁਣ ਕੱਪੜੇ ਬਦਲਾਂਗੀ ਜਾਵਾਂਗੀ, ਲੇਟ ਹੋਈ। ਦਸ ਮਿੰਟ ਲੱਗਦੇ ਜਿੱਨੇ ਚਿਰ ਸੋਚਦੇ ਉਨੇ ਚ ਘਰ ਚੀਜ਼ ਆ ਗਈ
ਤਾਂ ਸਹੀ ਗੱਲ ਹੈ ਨਾ
ਈ ਹੁਣ ਰੋਟੀ ਦਾ ਕਿ ਰੇ, ਕੋਈ ਗੈਸਟ ਆ ਗੈਸਟ ਆਣੇ ਵਾਲੇ ਨੇ ਰੋਟੀ ਨਹੀਂ ਬੰਨੀ ਹੋਈ ਹੈ ਬੰਦਾ ਜ਼ਮੈਟੋ, ਸਵੀਗੀ ਤੋਂ ਮੰਗਵਾ ਲੈਂਦਾ।
ਸਹੀ ਗੱਲ ਹੈ। ਨਹੀ ਔਡਰ ਕਰ ਦੋ। ਅੱਜ ਕੱਲ ਤਾਂ ਇਹੀ ਹੈ, ਔਡਰ ਕਰੋ ਤਾਂ ਸਈ ਗੱਲ ਹੁੰਦਾ ਆਪਾਂ, ਸਾਡਾ ਥੱਕ ਕਿਵੇਂ ਆ ਕੋਈ ਆ ਜਾਂਦਾ ਦਿੱਲ ਨੀ ਕਰਦਾ ਕੁੱਝ ਬਣਾਉਣ ਦਾ ਤਾਂ ਬੰਦਾ ਫਟਾਫਟ ਔਡਰ ਕਰਦਾ, ਇੰਨੀ ਦੇਰ ਚ ਆਪਾਂ ਚਾਹ ਪਾਣੀ ਪਿਲਾਉਂਦੇ ਹਾਂ, ਇੰਨੀ ਦੇਰ ਚ ਚੀਜ਼ ਆ ਜਾਂਦੀ ਹੈ ਸਾਡੇ ਘਰੇ।
ਬਹੁਤ ਬਹੁਤ ਆਰਾਮ ਹੋ ਗਿਆ, ਔ ਨਲਾਈਨ ਨਾਲ ਬਹੁਤ ਆਰਾਮ ਵੀ ਹੋ ਗਿਆ ਵੇ ਜਾਣੇ ਦੇ ਤੋ ਬੰਦੇ ਪਹਿਲੇ ਸੋਚਦੇ ਹਨ ਘਰ ਬੰਦਾ ਆ ਗਿਆ ਹੈ। ਹੁਣ ਕਿਕਨ ਸਮਾਨ ਆਏਗਾ, ਕਿਕਨ ਕੌਣ ਜਾਏਗਾ ਕਿਸੇ ਦੇ ਘਰ ਕੋਈ ਵੀ ਨਹੀਂ ਰਹਿੰਦੇ ਉਹਨਾਂ ਨੂੰ ਤਾਂ ਹੋਰ ਦਿੱਕਤ ਹੁੰਦੀ ਹੈ।
ਨਹੀਂ ਚਲੋ ਵਧੀਆ ਹੈ ਨਾ
ਹੂੰ।
ਕਿ ਸਾਨੂੰ ਪਤਾ ਲੱਗਦਾ ਕਿ ਔਨਲਾਈਨ ਵੀ ਕਰਨੀ ਚਾਹੀਦੀ ਹੈ ਸ਼ੋਪਿੰਗ ਤਾਂ ਔਫ ਲਾਈਨ ਦੋਨੋ ਤਰੀਕੇ ਨਾਲ ਆਪਾਂ ਕਰ ਸਕਦੇ ਹਾਂ।
ਹਾਂ ਦੋਨੋ। ਹਾਂਜੀ, ਤੁਹਾਡੇ ਨਾਲ ਵੀ ਗਲ ਕੇ ਬਹੁਤ ਅੱਛਾ ਲੱਗਿਆ। ਚਲੋ, ਸਤਿ ਸ੍ਰੀ ਅਕਾਲ ਜੀ।